ਹੈਲੋ।
ਹੋਰ ਭਾਅ ਜੀ ਕੀ ਹਾਲ਼ ਨੇ।
ਬਸ ਜੀ ਵਧੀਆ ਜੀ ਤੁਸੀਂ ਸੁਣਾਓ ਹੋਰ ਠੀਕ ਹੋ।
ਵਧੀਆ ਜੀ ਵਧੀਆ ਹੋਰ ਕੀ ਕਰ ਰਿਹੇ ਹੋ ਅੱਜ ਕੱਲ੍ਹ।
ਬਸ ਹਜੇ ਰੋਟੀ ਖਾ ਕੇ ਬੈਠਾ ਸੀ ਸੈਰ ਤੇ ਗਿਆ ਸੀ ਰੋਟੀ ਰੋਟੀ ਖਾ ਕੇ ਹੁਣੀ ਆਇਆ ਘਰੇ ਤੁਸੀਂ ਸਣਾਉ ਤੁਸੀ ਕੀ ਕਰਦੇ ਸੀ।
ਬਸ ਆਪਾਂ ਵੀ ਰੋਟੀ-ਰੂਟੀ ਖਾ ਕੇ ਵਿਹਲੇ ਹੋਏ ਆ ਹਾਲੇ ਹੋਰ ਜੋਬ ਜਾਬ ਲੱਗ ਗਈ ਤੁਹਾਡੀ
ਜੋਬ ਕਿੱਥੇ ਭਾਜੀ ਅੱਜ-ਕੱਲ ਜੋਬ ਦਾ ਹੀ ਪੰਗਾ ਪਿਆ ਹੋਇਆ।
ਹੋਰ ਐ ਗੱਲ ਤਾਂ ਹੈਗੀ ਆ। ਮੇਰੀ ਵੀ ਲੱਗੀ ਹਲੇ ਤੱਕ ਮੈਂ ਵੀ ਜੋਬ ਵੇਖ ਰਿਹਾ ਵਾਂ।
ਹਾਂਜੀ ਹੁਣ ਇੱਕ ਤਾਂ ਏ ਆਈ ਆ ਗਿਆ। ਇਹਦੇ ਕਰਕੇ ਜੋਬ ਤਾਂ ਥੋੜਾ ਮੁਸ਼ਕਿਲ ਜਾ ਪੈ ਗਿਆ। ਲੋਕੀ ਕਹਿੰਦੇ
ਬਈ ਮੁਸ਼ਕਿਲ ਏ ਜੋਬ ਦਾ
ਏ ਆਈ ਦਾ ਤਾਂ ਫਿਊਚਰ ਹੀ ਆ ਹੁਣ ਜੋਬ ਚ ਦੇਖ ਜਿ ਜਿਹਨੂੰ ਇਹਹੀ ਆਂਦਾ। ਉਹੀ ਜੋਬ ਕਰ ਸਕਦਾ ਹੁਣ ਤਾਂ ਸਾਡੇ ਕੰਪਿਊਟਰ ਕੋਰਸ ਚ
ਹਾਂਜੀ ਹੈ ਜੀ
ਸਾਡਾ ਪ੍ਰੋਫੈਸ਼ਨ ਹੀ ਇਹੋ ਜਿਹਾ ਹੈਗਾ। ਇਹਦੇ ਚ ਜਿਹਨੂੰ ਹੁਣ ਏ ਆਈ ਆਂਦਾ ਉਹੀ ਕਰ ਸਕਦਾ ਮੈਨੂੰਅਲੀ ਸਭ ਕਰਨ ਆਲਾ ਕੰਮ ਤਾਂ ਖ਼ਤਮ ਹੋਗਿਆ।
ਹਾਂਜੀ-ਹਾਂਜੀ ਅੱਛਾ
ਜਿੱਦਾਂ ਪਹਿਲਾਂ ਲੋਕੀ ਮੈਨੂੰਅਲੀ ਕੋੋਡ ਕਰ-ਕਰ ਕੇ ਹਫ਼ਤਾ ਲੌਕ ਲਾ ਕੇ ਪ੍ਰੋਜੈਕਟ ਬਣਾਉਂਦੇ ਸੀ ਹੁਣ ਉਹੀ ਪ੍ਰੋਜੈਕਟ ਏ ਆਈ ਮਿੰਟਾਂ ਚੋਂ ਬਣਾ ਦਿੰਦਾ ਗਾ।
ਹਾਂਜੀ-ਹਾਂਜੀ ਐ ਤਾਂ ਹੈ ਬਿਲਕੁਲ
ਟਾਈਮ ਨੀ ਲੱਗਦਾ ਜਮਾਂ ਜੀ
ਬੜਾ ਮੈਂ ਸੁਣਿਆ ਲੋਕਾਂ ਕੋਲ ਬਈ ਜਿਹੜਾ ਏ ਆਈ ਜਿਹੜੀ ਪੜ੍ਹਾਈ ਹੁੰਦੀ ਆ। ਉਹ ਜੋਬ ਲੈਣੀ ਹੁਣ ਦੇ ਟਾਈਮ 'ਚ'
ਉਹ ਤਾਂ ਹੈ ਹੀ ਆ।
ਹਮ ਤੇ ਉਹਦੇ ਚ ਮਾਸਟਰ ਵੀ ਕਰਨੀ ਪੈਂਦੀ ਏ। ਤਾਈ ਜੋਬ ਪੱਕੀ ਹੋਏਗੀ ਕਹਿੰਦੇ।
ਹੋਰ। ਏ ਤਾਂ ਪਹਿਲਾਂ ਐ ਲੱਗਦਾ ਸੀ। ਹੈ ਕੀ- ਐ ਹੈ ਕੀ ਇਹ ਬਾਅਦ ਚ ਪਤਾ ਲੱਗਿਆ ਏ ਆਈ ਹੈ ਕੀ ਏ।
ਹਮ ਇਹ ਤਾਂ ਹੈ।
ਇਹ ਵੀ ਕਾਇਡ ਔਫ ਮਸ਼ੀਨ ਹੀ ਹੈਗੀ ਏ।
ਹਾਂਜੀ ਹਾਂ ਬਿਲਕੁਲ
ਜਿੱਦਾਂ ਕੋਡਰ ਬਣਾਂਦੇ ਨੇ। ਇਹਨੂੰ ਹੋਰ
ਜਿੱਦਾਂ ਸਾਡਾ ਚੈਟ ਜੀ ਬੀ ਟੀ ਗਿਆ। ਵੋਇਸ ਅਸਿਸਟੈਂਟ ਹੋ ਗਿਆ ਗੂਗਲ ਦਾ
ਹਮ।
ਚੀਜ਼ਾਂ ਬਾਅਦ ਚ ਆਈ ਨੇ
ਹਾਂਜੀ-ਹਾਂਜੀ।
ਫਿਰ ਵੀ ਇਹਨਾਂ ਦਾ ਕੰਮ ਇੰਨਾ ਹੈਗਾ। ਬਸ ਅੱਜ ਦੇ ਟਾਈਮ 'ਚ' ਇਹਨਾਂ ਦੇ ਬਗੈਰ ਤਾਂ ਬੰਦਾ ਰਹਿ ਹੀ ਨਹੀਂ ਸਕਦਾ।
ਹਾਂਜੀ ਹਾਂ ਬਿਲਕੁਲ ਚੈਟ ਜੀ ਬੀ ਵਗੈਰਾ ਜਿਵੇ ਆ ਗਏ ਨੇ ਬੜੇ ਏ ਆਈ ਇਹਨਾ ਨੂੰ ਹੈਲਪ ਮਿਲਦੀ ਏ ਸਟੂਡੈਂਟ ਵਗੈਰਾ ਨੂੰ ਟੀਚਰ ਨੂੰ ਇਹ ਵੀ ਕੰਮ ਕਰਨਾ
ਸਟੂਡੈਂਟ ਨੂੰ ਤਾਂ ਹੈਲਪ ਹੋਈ ਹੈਗੀ ਹੋਈ ਐ। ਟੀਚਰਾਂ ਨੂੰ ਵੀ ਤੇ ਜਿੰਨਾਂ ਨੇ ਬਣਾਇਆ ਹੈਗਾ। ਉਹਨਾਂ ਨੂੰ ਵੀ ਵਾਲੀ ਹੈਲਪ ਹੁੰਦੀ ਏ।
ਹਾਂਜੀ ਹਾਂ ਬਿਲਕੁਲ ਐ ਤਾਂ ਹੈ ਦੇਖੋ।
ਹੋਰ, ਇਹਦੇ ਫਾਇਦੇ ਹੀ ਵਾਲੇ ਹੈਗੇ ਨੇ। ਇਹਦੇ ਫਾਇਦੇ ਹੀ ਵਾਲੇ ਹੈਗੇ ਨੇ ਏ ਆਈ ਜਿੰਨਾ ਔਖਾ ਉਹ ਕੰਮ ਹੋਵੇ। ਉਨਾ ਸੌਖਾ ਹੋ ਜਾਂਦਾ ਏ ਆਈ ਨਾਲ
ਹਾਂਜੀ ਹਾਂ ਬਿਲਕੁਲ-ਬਿਲਕੁਲ।
ਹੋਰ ਹਸਪਤਾਲ ਵੀ ਹੈਗੇ ਨੇ‌। ਜਿੰਨੇ ਇਹਨਾਂ 'ਚ ਬਿਮਾਰੀਆਂ ਜਿਹੜੀਆਂ ਹੈਗੀਆ ਨੇ। ਕਈ ਡਾਕਟਰ ਛੇਤੀ ਨਹੀਂ ਪਹਿਚਾਣ ਸਕਦੇ, ਕਿਨੂੰ ਕੀ ਹੋਇਆ ਹੈ। ਏ ਆਈ ਦੇ ਨਾਲ ਇ ਇਹੋ ਜਿਹੀਆਂ ਟੈਕਨੋਲੋਜੀਆਂ ਮਸ਼ੀਨਾਂ ਹੈਗੀਆਂ ਨੇ। ਮਿੰਟਾਂ 'ਚ ਚੈੱਕ ਕਰਕੇ ਬਤਾ ਦੱਸ ਦਿੰਦੇ ਨੇ, ਕਿ ਕੀ ਗੱਲ ਹੈਗੀ ਹੈ ਕੀ ਬਿਮਾਰੀ ਹੈਗੀ ਹੈ ਬੰਦੇ ਨੂੰ।
ਹਾਂ ਜੀ ਹਾਂ, ਬਿਲਕੁਲ-ਬਿਲਕੁਲ। ਮਸ਼ੀਨਾਂ ਬੜੀਆਂ ਆ ਗਈਆ ਨੇ, ਜਿਵੇਂ ਹਸਪਤਾਲ ਵਗੈਰਾ 'ਚ ਸੁਣਿਆ ਮੈਂ।
ਹੋਰ, ਇਹ ਹੈਗੀ ਤਾਂ ਹੈਲਪ ਵੀ ਹਰ ਜਗ੍ਹਾ ਵਾਲੀ ਕਰ ਰਿਹਾ ਹੈਗਾ। ਬੰਦੇ ਨੂੰ ਘਰ ਬਣਾਂਣਾ ਏ ਆਈ ਦੀ ਹੈਲਪ ਲੈ ਲੋ। ਉਹ ਦੱਸ ਦੇਗਾ, ਕਿਵੇਂ ਦਾ ਥੋਡਾ ਮੈਪ ਹੋਣਾ ਚਾਹੀਦਾ ਹੈਗਾ ਘਰ ਦਾ।
ਹਾਂਜੀ, ਇੱਕ ਮੈਂ ਵੇਖੀ ਸੀ। ਕਿਵੇ ਡਿਜਾਇਨ ਕਰੋਗੇ, ਉਹ ਘਰ ਪੜਾ ਤੁਹਾਡਾ
ਹੋਰ ਉਹੀ ਤੇ, ਤੇ ਹੈਲਥ ਕੇਅਰ 'ਚ ਮੈਂ ਦੱਸਤਾ। ਉੱਥੇ ਵੀ ਹੈਲਪ ਕਰ ਰਹੀ ਹੈ ਤੇ ਬਿਜਨਸ 'ਚ ਤਾਂ ਉਹ ਬਸ ਪੁੱਛੋ ਹੀ ਨਾ ਭਾਜੀ, ਜੇ ਇਹੋ ਜਿਹੇ ਮੋਡਲ ਬਣਾ ਰਹੇ ਨੇ ਲੋਕੀ ਉਹਨਾਂ ਦਾ ਬਿਜਨਸ ਬਸ ਥ੍ਰੀ ਐਕਸ ਟੂ ਐਕਸ, ਫਾਈਵ ਐਕਸ ਏਦਾਂ ਚੱਲ ਰਿਹਾ ਹੈਗਾ।
ਹਾਂ-ਹਾਂ ਜੀ ਬਿਲਕੁਲ, ਏ ਆਈ ਨੇ ਮਤਲਬ ਬੜਾ ਉਹ ਕਰਤਾ ਫਾਸਟ ਗਰੋ ਕੀਤਾ। ਇੰ
ਏ ਆਈ ਨਾਮ ਬਸ ਵਾਲਾ ਘੱਟ ਹੈਗਾ ਏ ਆਈ। ਇਹਦਾ ਮੀਨ ਮੀਨਿੰਗ ਬਾਲਾ ਵ ਵਾਸਟ
ਜਿੱਦਾਂ ਬੀ-ਟੈਕ ਦਾ ਸਿਲੇਬਸ ਹੁੰਦਾ ਨਾ।
ਹਾਂਜੀ-ਹਾਂਜੀ ਹਮ ਮਤਲਵ ਤੇ ਆਉਣ ਵਾਲੇ ਟਾਈਮ 'ਚ ਏ ਆਈ ਏ ਸਭ ਕੁਛ। ਕਿਉਂਕਿ ਜੋਬ ਵਗੈਰਾ ਚੱਲੇਗੀ ਲੋਕਾਂ ਦੀ ਬੜਿਆਂ ਦੀ।
ਬਟ ਇਹਦੀ ਇੱਕ ਚੀਜ਼ ਵਾਲੀ ਗੱਲਤ ਐ। ਲੋਕ ਇਹਦੇ ਉੱਤੇ ਇੰਨਾ ਡਿਪੈਂਡੈਂਟ ਹੋ ਗਏ ਨੇ। ਤੇ ਉਹਨਾਂ ਦੀ ਖੁਦ ਦੀ ਪ੍ਰੋਬਲਿਮ ਥਿੰਕਕਿੰਗ ਪ੍ਰੋਬ ਸੋਲਵਿੰਗ ਜਿਹੜੀ ਥਿੰਕਕਿੰਗ ਹੁੰਦੀ ਐ ਨਾ। ਉਹ ਖਤਮ ਹੋ ਗਈ ਐ। ਜਿੱਦਾਂ ਦੀ ਕੋਈ ਦਿੱਕਤ ਆ ਗਈ ਐ, ਛੋਟੀ ਜਿਹੀ ਛੋਟੀ ਦਿੱਕਤ ਆ ਗਈ। ਚਲੋ ਚੈਟ ਜੀ ਬੀ ਟੀ ਕਰ ਲੈਣੇ ਹਾਂ। ਵੱਡੇ ਕੋਈ ਵੱਡੀ ਦਿੱਕਤ ਆ ਗਈ ਤੋ ਉਹ ਵੀ ਚੈਟ ਜੀ ਪੀ ਟੀ ਕਰ ਲੈਂਣੇ ਆਂ। ਇਹਦੇ ਨੁਕਸਾਨ ਵਾਲੇ ਹੈਗੇ ਨੇ ਅੱਗੇ। ਜਿੱਦਾਂ ਜਿਹੜੇ ਜਿਹੜੇ ਕੰਮ ਮੈਨੂਅਲੀ ਕਰਨ ਵਾਲੇ ਸੀਗੇ ਲੋਕੀ ਦੇ ਜਿਹੜੇ ਕਰਦੇ ਸੀਗੇ। ਉਹ ਏਕ ਏ ਆਈ ਖਾ ਜਾ ਖਾਜੂਗਾ ਹੁਣ ਆਈਮੀਨ ਖਾ ਹੀ ਗਿਆ ਹੈਗਾ।
ਹਮ
ਖਾਣਾ ਕੀ ਇਹਨੇ ਤੇ ਜਿਹੜੇ ਲੋਕੀ ਜਿਹਨਾਂ ਨੂੰ ਨਹੀਂ ਆਂਦਾ ਏ ਆਈ। ਜਿਹੜੇ ਨਹੀਂ ਕਰ ਸਕਦੇ। ਉਹਦਾ ਵੀ ਵਿਚਾਰੇ ਰਹਿ ਗਏ। ਕਿਉਕਿ ਇਹ ਸਾਰੇ ਕੰਮ ਆਟੋਮੇਟਿਕ ਕਰ ਦਿੰਦਾ ਐ।
ਹੋਰ ਕੀ ਵਧੀਆ ਵੀ। ਬਸ ਏ ਆਈ ਹੁਣ ਮੈਂ ਸੁਣਿਆ ਸੀ ਵੀ ਜਿਹੜਾ ਬੰਦਾ ਇਹਦੀ ਪੜ੍ਹਾਈ ਕਰੇਗਾ। ਉਹਦੀ ਜੋਬ ਲੱਗ ਸਕਦੀ ਐ।
ਹੋਰ ਬਟ ਏ ਆਈ ਦਾ ਲੋਕ ਮਿਸਯੂਜ ਵੀ ਕਰਦੇ ਨੇ। ਫੇਕ ਵੀਡੀਓਜ਼ ਬਣਾ ਦਿੰਦੇ ਨੇ। ਫੇਕ ਫੋਟੋਆਂ ਬਣਾ ਦਿੰਦੇ ਨੇ।
ਹਾਂਜੀ ਹਾਂ ਬਿਲਕੁਲ ਇਹ ਤੇ ਐ। ਮੈਂ ਆਪਣੇ ਕਈ ਦੋਸਤ ਇਕ ਨਾ ਉਹ ਸਟੋਰੀ ਵਗੈਰਾ ਪਾਂਦੇ ਨੇ। ਫੋਟੋ ਤੇ ਮਤਲਬ
ਕੋਈ ਵੀ ਇਨਫਲਐਸਰ ਹੋਵੇ, ਕੋਈ ਵੀ ਐਕਟਰ ਹੋਵੇ, ਉਹਦੀ ਬੇਜਤੀ ਕਰਨੀ ਹੋਵੇ। ਏ ਆਈ ਦਾ ਯੂਜ ਕਰਕੇ ਉਹਦੀ ਫੇਕ ਵੀਡੀਓਜ਼ ਬਣਾ ਦਿੰਦੇ ਨੇ।
ਹਾਂਜੀ, ਬਿਲਕੁਲ-ਬਿਲਕੁਲ ਜੀ।
ਹੋਰ, ਪ੍ਰਾਈਵੇਸੀ ਤੇ ਡਾਟਾ ਅਸੀ ਸਕਿਓਰਟੀ ਇਹਦੀ ਤਾਂ ਬਸ ਟੈਨਸ਼ਨ ਹੀ ਵੱਧ ਗਈ ਐ। ਜਦੋ ਦਾ ਏ ਆਈ ਆਇਆ ਗਾ।
ਹਮ ਇਹ ਮਤਲਬ ਨੇ ਬੜਾ ਚੇਂਜ ਕਰਦਾ ਆ। ਜੇ ਮਤਲਬ ਅਗਲੀ ਕਾਲ ਵਗੈਰਾ ਕਰਨਾ ਹੋਵੇ ਫੋਨ ਮੇਂ ਪ੍ਰੋਬਲਮ ਆ ਰਹੀ ਐ। ਉਹ ਬੰਦਾ ਇੱਥੇ ਕੁਛ ਨੀ ਦੇਗਾ ਜਾਵੇਗਾ। ਚੈਟ ਜੀ ਪੀ ਟੀ ਵਗੈਰਾ ਤੋ।
ਹੋਰ ਆਪ ਬੰਦਾ ਸੋਚਦਾ ਨੀ ਵੀ ਕਿਵੇਂ ਮੈਂ ਕਰਾ ਓ। ਉਹ ਕਰੇਗਾ ਉਹਦੀ ਪ੍ਰੋਬਲਮ ਸੋਲਵਿੰਗ ਸਕਿੱਲ ਵਧੀਆ ਹੋਣਗੀਆਂ। ਪਰ ਉਹ ਸੋਚਦਾ ਹੀ ਨੀ ਉਹ ਬੰਦਾ ਸਿੱਧਾ ਚੈਟ ਜੀ ਪੀ ਟੀ ਕਰ ਲੈਂਦਾ। ਉਹਨੂੰ ਆਂਸਰ ਮਿਲ ਜਾਂਦਾ। ਉਹ
ਮੋਹਰੇ ਸੀ ਉੱਥੇ। ਫਾਇਦੇ ਲੱਭਦੇ ਨੇ ਸਾਰੇ ਬਈ ਮੈਨੂੰ ਸਾਰੇ ਕੋਈ ਕਰ ਹੀ ਰਹੇ। ਉਹਨਾਂ ਪਾਣੀ ਉਹਨਾਂ ਨੂੰ
ਹੋਰ ਇਸ ਕਰਕੇ ਤਾਂ ਲੋਕ ਜਿੰਨੇ ਵੀ ਹੈਗੇ ਨੇ ਇਹਨਾਂ ਦਾ ਡੀ ਐੱਸ ਏ ਵੀਕ ਹੈਗਾ।
ਬਸ ਵਧੀਆ ਬਿਲਕੁਲ।
ਪਹਿਲੇ ਜਿਹੜੇ ਲੋਕ ਸੀਗੇ ਜਿੰਨੇ ਪ੍ਰੋਗਰਾਮਰ, ਰਿਪੋਰਟਰ ਸੀਗੇ। ਉਹਨਾਂ ਸਾਰਿਆਂ ਦਾ ਡੇਸਟ ਸਟਰੋਂਗ ਸੀ ਕਿਉਂ ਓਦਾਂ ਉਹ ਟਾਈਮ ਚ ਏ ਆਈ ਨਹੀਂ ਹੈਗਾ ਸੀ।
ਹਾਂ, ਬਿਲਕੁਲ ਜੀ ਉੱਥੇ ਮੈਨੂਅਲ ਕਰਦੇ ਸੀ ਲੈਪਟੋਪ, ਕੰਪਿਊਟਰ।
ਹੋਰ, ਜੇ ਉਹਨਾਂ ਨੂੰ ਪ੍ਰੋਬਲਮ ਸੋਲਵ ਕਰਨੀ ਪੈਂਦੀ ਸੀ ਉਹ ਪਹਿਲਾਂ ਅਹ ਡਰਾਇੰਗ ਕਰਦੇ ਸੀ ਕੋਡ ਨੂੰ ਕਾਪੀ ਤੇ ਪੈਨ ਲੈ ਕੇ ਅਤੇ ਪੈਨਸਿਲ ਜਿਹੜਾ ਕੁਛ ਵੀ ਲੈਣਾ ਹੈ ਲੈ ਕੇ ਕਾਪੀ ਤੇ ਲਿਖ ਕੇ ਵੇਖਦੇ ਸੀ, ਸੋਚਦੇ ਸੀਗੇ ਫੇਰ ਉਹਨਾਂ ਦਾ ਬ੍ਰੇਨ ਫੰਕਸ਼ਨ ਕਰਦਾ ਸੀ। ਪ੍ਰੋਪਰ ਤੇ ਅੱਜ ਦੇ ਟਾਇਮ ਚ ਬਸ ਚੈਟ ਜੀ ਪੀਟੀ ਤੇ ਕੁਐਸ਼ਚਨ ਪਾਇਆ ਆਂਸਰ ਆਇਆ, ਕੋਡ ਆਇਆ ਤੇ ਕੌਪੀ ਕਰਕੇ ਲਿਖਤਾ ਬਸ, ਹੋਰ ਨੀ ਹੈਗਾ ਕੁਛ
ਐਪਟੀਟਿਊਡ ਟੈਸਟ ਹੁੰਦਾ ਉਹਦੇ 'ਚ ਵੀ ਲੋਕੀ ਡਿਜੀਟਲ ਚੀਟਿੰਗ ਕਰਦੇ ਨੇ ਏ ਆਈ ਦੇ ਨਾਲ ਓਹ ਦੱਸੋ ਐਪਟੀਟਿਊਡ ਟੈਸਟ ਹੈਗਾ ਕੀ ਹੈ। ਆਪਣੀ ਪਰਸਨੈਲਿਟੀ ਬਾਰੇ ਆਪਣੇ ਬਾਰੇ ਦੱਸਣਾ ਪੈਂਦਾ ਜੀ। ਇੰਗਲਿਸ਼ ਵਧੀਆ ਰੱਖੋ, ਕਮਿਊਨੀਕੇਸ਼ਨ ਸਕਿਲ ਅੱਛੇ ਰੱਖੋ ਬਸ ਆਈ ਦਿਖਾਉਣੇ ਹੁੰਦੇ ਨੇ। ਫਿਰ ਵੀ ਲੋਕੀ ਕੀ ਕਰਦੇ ਨੇ, ਏ ਆਈ ਦਾ ਯੂਜ ਕਰਕੇ ਚੀਟਿੰਗ ਕਰਦੇ ਨੇ।
ਹਾਂ ਇਹ ਸਾਰਾ ਯੂਜ ਇਹੀ ਤਾ ਕਰਦੇ ਨੇ, ਕਈ ਵਾਰ ਸੁਣਿਆ ਜੇ ਵੈਬਸਾਈਟ ਵਗੈਰਾ ਬਣਾਉਣੀ ਹੋਏ ਤੇ ਕੋਈ ਪੇਜ ਵਗੈਰਾ ਬਣਾ ਦਿੰਦੇ ਹੋਰ ਕੋਈ ਜਿਵੇਂ, ਡਿਜ਼ਾਇਨ ਕਰਵਾ ਦੇਂਦੇ ਨੇ।
ਇੱਕ -ਇੱਕ ਚੀਜ਼ ਵੇਖੀਏ ਮੈਂ ਜੇ ਏ ਆਈ ਦਾ ਵਧੀਆ ਯੂਜ ਕਰਨਾ ਨਾ ਫਿਰ ਤਾਂ ਤੁਸੀਂ ਯੋਗ ਪਾਉਣ ਵਾਸਤੇ ਕਰਨਾ ਨਾ ਕੋਈ ਵੀ ਇੱਕ ਰੂਲ ਪਿਕ ਕਰ ਲੋ ਤੇ ਉਹਦੇ ਚ ਏ ਆਈ ਪਾ ਦੋ, ਏ ਆਈ ਇੰਟੀਗ੍ਰੇਟ ਕਰ ਦੋ ਜਿੱਦਾਂ ਸੈਟ ਡਿਵਲਪਰ ਦੀ ਜੋਬ ਹੈਗੀ ਏ।
ਹਮ।
ਅੱਜ ਦੇ ਟਾਇਮ 'ਚ ਤੁਸੀਂ ਐੱਚ ਟੀ ਐਮ ਸੀ ਐੱਸ -ਐੱਸ ਯੂਜ ਕਰਕੇ ਜੇ ਕੋਈ ਫਰੰਟ ਐਂਡ ਵੈਬ ਪੇਜ ਬਣਾਓਗੇ ਉਹ ਤਾਂ ਚੈਟ ਜਿਪਟੀ ਵੀ ਮਿੰਟਾਂ ਚ ਕਰ ਦੂਗਾ। ਤੁਹਾਨੂੰ ਫਿਰ ਵੀ ਟਾਈਮ ਲੱਗ ਜਾਣਾ ਉਹ, ਜਾਵਾ ਸਕ੍ਰਿਪਟ ਆਉਂਦੀ ਹੈ ਤੁਹਾਨੂੰ ਵਧੀਆ ਤੁਸੀਂ ਫੰਕਸ਼ਨਲਿਟੀ ਨਾਲ ਸਕਦੇ ਹੋ ਉਹ ਵੀ ਚੈਟ ਜਿਪੀਟੀ ਆਰਾਮ ਨਾਲ ਕਰ ਸਕਦਾ ਹੈ। ਲੋੋੜ ਆਰਾਮ ਨਾਲ ਕਰ ਸਕਦਾ ਐਂਟੀ ਗ੍ਰੈਵਿਟੀ ਕਰ ਸਕਦਾ ਹੈ। ਬਸ ਫ਼ਰਕ ਕੀ ਹੈਗਾ ਇੱਥੇ ਤੁਸੀਂ, ਜੇ ਤੁਹਾਨੂੰ ਆਉਂਦੀ ਹੈ ਤੁਹਾਨੂੰ ਲੈਂਗੁਏਜ ਬਾਰੇ ਪਤਾ ਹੋਣੇ ਟੈਗ ਕੀ ਹੁੰਦੇ ਨੇ ਅਤੇ ਹੈਡਰ -ਫੂਡਰ ਕੀ ਹੁੰਦੇ ਨੇ ਇਹਨਾਂ ਚੀਜ਼ਾਂ ਦਾ, ਤੁਸੀਂ ਯੂਜ ਕਰਕੇ ਉਹਨੂੰ ਕਮਾਂਡ ਦੇ ਸਕਦੇ ਹੋ ਕਿ ਇਹ ਕਰਕੇ ਬਣਾ ਦੋ ਇਹ ਕਰਕੇ ਬਣਾ ਦੋ ਚ ਪੱਟੀ ਚੈਟ ਜਿਪੀਟੀ ਜਾਂ ਕਲੋਢ ਜਿਹੜਾ ਵੀ ਤੁਸੀਂ ਟੂਲ ਯੂਜ ਕਰ ਰਹੇਂ ਹੋ ਏ ਆਈ ਦਾ।
ਅੱਛਾ।
ਇੱਥੇ ਤੁਸੀਂ, ਉਹਨਾਂ ਦਾ ਯੂਜ ਕਰਕੇ ਏ ਆਈ ਇੰਟੀਗ੍ਰੇਟ ਕਰ ਸਕਦੇ ਹੋ ਤੇ ਫਿਰ ਉਹਦਾ ਯੂਜ ਕਰਕੇ ਤੁਸੀਂ ਏ ਆਈ ਪਾਵਰ ਡਿਵਲਪਰ ਬਣ ਸਕਦੇ ਹੋ।
ਹਾਂਜੀ ਆਏ ਤਾਂ ਹੈਗਾ ਇਹਦਾ ਫਾਇਦਾ ਤਾਂ ਵੀ ਹੈਗਾ ਕਰ ਕੋਈ ਵੀ ਉਹੀ ਪੜ੍ਹਾਈ ਕਰੀ ਬ ਹਾਂ
ਸੈਲਰੀ ਦੀ ਗਰੋਥ ਵੀ ਵਾਲੀ ਹੈ। ਇੱਧਰ ਕਿਉਂ ਜਿ ਜਿੱਥੇ ਇੱਕ ਮੈਨੂਅਲ ਕੋਡਰ ਫੁੱਲ ਸਟੈਂਕ ਮੈਂਨਲ ਫੁੱਲ ਸਟੈਂਕ ਡਬਲ ਡਿਵੈਲਪਰ ਜਿਹੜਾ ਹੁੰਦਾ ਹੈ। ਉਹਦੇ ਨੋਰਮਲ ਕਿੰਨੀ ਸੈਲਰੁ ਹੁੰਦੀ ਸ਼ੁਰੂ-ਸ਼ੁਰੂ ਸ਼ੁਰੂਆਤ'ਚ ਜੇ ਪੰਦਰਾਂ ਤੋਂ ਲੈ ਕੇ ਦੋ ਤਿੰਨ ਸਾਲਾਂ ਚ ਪੰਜਾਹ ਸੱਠ ਜਾਂਦਾ ਹੈ। ਤੇ ਏ ਆਈ ਪਾਵਰ ਵਾਲਾ ਜਿਹੜਾ ਡਿਵਲਪਰ ਹੋਵੇਗਾ। ਉਹਦੀ ਸ਼ੁਰੂਆਤ ਹੀ ਮੈਂ ਕਹਿੰਨਾਂ ਜੇ ਥੋੜ੍ਹੀ ਬਹੁਤ ਵਧੀਆ ਸਕਿੱਲ ਹੋਵੇ। ਪੰਜਾਹ ਸੱਠ ਤੋਂ ਹੁੰਦੀ ਤੇ ਅ ਵੱਧੋ ਵੱਧ ਲੱਖ ਡੇਢ ਲੱਖ ਜਾਂਦੀ ਏ।
ਜੇ ਕਢਾਈ ਵਗੈਰਾ ਵੀ ਕਰਲੋ, ਹਾਈ ਮਾਸਟਰੀ ਕਰ ਲਓ, ਹੋਰ ਵੀ ਬੜਾ ਫਾਇਦਾ ਤੁਹਾਨੂੰ
ਹੋਰ ਮਾਸਟਰ ਕਰ ਲਈ ਫਿਰ ਤੋਂ ਆਦ ਬਸ ਪੁੱਛੋ ਨਾਂ ਤੁਸੀਂ ਕਿੰਨਾਂ ਪੈਸਾ ਕਮਾਨੇ ਏ ਆ ਬੰਦੇ ਬੰਦੇ ਨੇਂ, ਤੁਸੀਂ ਦੱਸੋ ਤੁਹਾਡਾ ਕੀ ਪਲੈਨ ਹੈ?
ਮੈਂ ਬਸ ਇਹ ਸੋਚਿਆ ਸੀ, ਬਈ ਏ ਆਈ ਦੇ ਅੰਡਰ ਹੀ ਕੋਈ ਕੰਮ ਕਰਾਂ।
ਅੱਛਾ। ਲੋਂਗ ਟਰਮ ਗੋਲ ਕੀ ਹੈਗਾ ਤੁਹਾਡਾ, ਐਮ ਐੱਲ ਇੰਜੀਨੀਅਰ ਬਣਨਾ ਕੇ। ਲੌਗ-ਲੌਂਗ ਟਰਮ ਗੋਲ ਕੀ ਹੈਗਾ, ਐਮ ਐੱਲ ਇੰਜੀਨੀਅਰ ਜਾਂ ਏ ਆਈ ਇੰਜੀਨੀਅਰ।
ਏ ਆਈ ਇੰਨੀਅਰ ਸੋਚਿਆ ਵੈਸੇ ਤਾਂ ਮ ਜਿਵੇਂ, ਨੋਲੇਜ ਵਗੈਰਾ ਥੋੜੀ ਲਈਏ ਨਾ ਤੇ ਇਹੀ ਰੱਖਦਾ ਹੈ।
ਹੂੰ, ਹੂੰ ਉਹ ਵੀ ਹੈ ਐਮ ਐਲ ਥੋੜਾ ਔਖਾ ਗਿਆ ਏ ਆਈ ਤੋਂ ਮਸ਼ੀਨ ਲਰਨਿੰਗ।
ਹੂੰ।
ਬੀ ਟੈਕ ਵਾਲਾ ਕੰਮ ਹੋ ਜੇਗਾ ਉਹ, ਔਖਾ ਹੀ ਵਾਲਾ ਉਹ ਤਾਂ।
ਹੈਲੋ।
ਹੈਲੋ, ਮੈਂ ਤਾਂ ਕਹਿੰਨਾਂ ਔਖਾ ਹੀ ਬਾਲਾ ਉਹ ਤਾਂ।
ਹਾਂ-ਹਾਂ ਚਲੋ ਭਾਜੀ ਮਿਲਣੇ ਹਾਂ ਫਿਰ ਗੱਲ ਕਰਨੇ ਹਾਂ ਤੁਹਾਡੇ ਨਾਲ ਠਹਿਰ ਕੇ।
ਓਕੇ ਭਾਅਜੀ।
ਹਾਂਜੀ ਓਕੇ ਜੀ।
ਓਕੇ।